ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਠਾਕ ਹੋ?
ਹਾਂਜੀ ਹਾਂਜੀ ਵਧੀਆ ਜੀ ਤੁਸੀਂ ਦੱਸੋ ਕਿਵੇਂ ਹੋ?
ਹਾਂਜੀ ਹਾਂਜੀ ਵਧੀਆ ਵਧੀਆ
ਹੋਰ ਕੀ ਕਰਦੇ ਸੀ?
ਕੁਛ ਨੀ ਮੈਂ ਚੱਲਿਆ ਸੀ ਇੱਧਰ ਬੱਚਿਆਂ ਨੂੰ ਲੈ ਕੇ ਕਹਿੰਦਾ ਬਰਗਰ ਖਾਣਾ ਅੱਜ।
ਅੱਛਾ-ਅੱਛਾ, ਬਰਗਰ ਡੇਲੀ ਬਰਗਰ ਖਵਾਉਂਣੇ ਆ?
ਨਹੀਂ ਡੇਲੀ ਤੇ ਨੀ ਖਵਾਉਂਦੇ ਹੈਗੇ ਮੈਂ ਤਾਂ ਆਪ ਅੱਗੇ ਕਹਿਣਾ ਵੀ ਭਰਾਵਾ ਨਾ ਖਾਓ ਇਹੇ ਜੀ ਚੀਜ਼ਾਂ।
ਹਾਂਜੀ ਇਹ ਤਾਂ ਹੈਗਾ ਹੀ ਆ।
ਤੇ ਜਵਾਕ ਨਹੀਂ ਹਟਦੇ ਨਾ। ਇਹਦਾ ਹੋ ਗਿਆ ਬਰਗਰ ਹੋ ਗਿਆ, ਮੋਮਸ ਹੋ ਗਏ ਠੀਕ ਆ ਨਿਊਡਲ ਕਈ ਵਾਰ ਕਹਿ ਦਿੰਦੇ ਨਿਊਡਲ ਲੈਣੇ ਆ।
ਹਾਂਜੀ।
ਸਮਝ ਆ ਮੈਂ ਤਾਂ ਹੁਣ ਇਹਨੂੰ ਕਹਿ ਕੇ ਥੱਕ ਗਿਆ ਹੁਣ।
ਸਾਡੇ ਬੱਚੇ ਤਾਂ ਨਹੀਂ ਖਾਂਦੇ ਨਾ ਹੀ ਲੈ ਕੇ ਆਈਦਾ ਜਿੱਦ ਨੀ ਨਾ ਪੈਂਦੇ ਬੱਚੇ। ਕਿਉਂਕਿ ਘਰੇ ਕੁਛ ਨਾ ਕੁਛ ਕੁਛ ਬਣਾ ਦਈ ਦਾ ਉਹਨਾਂ ਨੂੰ ਜਿਵੇਂ ਹੁਣ ਮੌਸਮ ਦੇ ਅਕੋਰਡਿੰਗ ਜਿਵੇਂ ਹੁਣ ਮੰਨ ਲਓ ਪਹਿਲਾਂ ਅੰਬ ਸੀਗੇ
ਤੇ ਉਹ ਲਿਆ ਕੇ ਰੱਖੀ ਦੇ ਅਸੀ ਬੱਚਿਆਂ ਨੂੰ ਦੇ ਦੇਣੇ।
ਹਾਂਜੀ ਹਾਂਜੀ ਗੱਲ ਸਹੀ ਏ ਮੈਂ ਤਾਂ ਆਪ ਹੁਣ ਇੱਥੇ ਮੇਰੇ ਕੋਲ ਆਪਣੇ ਚਲੋ ਮੈਡੀਸਨ ਲੈਜਾਣ ਦਾ ਮੈਥੋਂ ਵੀ ਉਹ
ਹਾਂਜੀ-ਹਾਂਜੀ।
ਤੇ ਉਹ ਕਈ ਵਾਰੀ ਮੈਨੂੰ ਫਲ-ਫੁਲ ਦੇ ਜਾਂਦਾ ਹੁੰਦਾ ਆਪੀ।
ਨਹੀਂ, ਵਧੀਆ ਬੱਚਿਆਂ ਵਾਸਤੇ ਬੋਤ ਵਧੀਆ।
ਹਾਂ, ਉਹ ਚੀਜ਼ ਉਹਨਾਂ ਨੇ ਖਾਣੀ ਨੀ।
ਹਾਂਜੀ, ਨਹੀਂ ਸਾਡੇ ਬੱਚਿਆਂ ਨੂੰ ਐਵੇਂ ਨਾ ਬੱਚੇ ਨੂੰ ਛੋਟੇ ਹੁੰਦੇ ਤੋਂ ਆਦਤ ਪਾਓ। ਜਿਵੇਂ ਹੁਣ ਬੱਚੇ ਆ ਕਾਫੀ ਮੈਗੀ ਖਾਂਦੇ ਨੇ।
ਮੈਂ ਹਾਂ, ਮੈਗੀ ਬਹੁਤ ਖਾਂਦੇ ਨੇ ਐ
ਜਿਹੜਾ ਜੇ ਮੰਨ ਲੋ ਮੈਦਾ ਹੁੰਦਾ ਨਾ ਤੇ ਉਹ ਮੈਦਾ ਵਾ ਜੇੜਾ ਆ ਮੈਗੀ ਪਤਾ ਨਹੀਂ ਕਿੰਨੇ ਘੰਟਿਆਂ ਦਾ ਟਾਈਮ ਹੁੰਦਾ ਜਿਹੜੀ ਇੰਨੇ ਮਤਲਬ ਘੰਟਿਆਂ ਦੇ ਵਿੱਚ ਗਲਦੀ ਨੀ। ਇੱਕ ਤੋਂ ਦੋ ਦਿਨ ਲੈਂਦੀ ਆ ਗਲਨ ਵਾਸਤੇ, ਹੁਣ ਤੁਸੀਂ ਆਪ ਦੇਖੋ ਸਰੀਰ ਦੇ ਅੰਦਰ ਰਹਿ ਕੇ ਤੇ ਉਹ ਕਿੰਨੀ ਵੀ ਉਹ ਕਰੂਗੀ ਹਨਾ
ਫੈਕਸ਼ਨ ਵੀ ਹੋ ਜਾਂਦੀ ਨਾ।
ਹਾਂਜੀ-ਹਾਂਜੀ, ਏਸੇ ਕਰਕੇ ਬੱਚਿਆਂ ਨੂੰ ਏ ਵੀ ਕਰੇ ਚੀਜ਼ ਬਣਾ ਕੇ ਦੋ, ਮੰਨ ਲੋ ਹੁਣ ਅ ਗੋਲ-ਗੱਪ ਪੇ ਵਗੈਰਾ ਹੋ ਗਏ ਪਾਣੀ ਬਾਹਰੋਂ ਲੈ ਆਓ, ਕਿਉਂਕਿ ਧਨੀਆ ਆਪਾਂ ਨੂੰ ਨਹੀਂ ਮਿਲਦਾ ਕਰੇ ਬਣਾਉਣ ਵਾਸਤੇ ਹਨਾ, ਤੇ ਧਨੀਆ ਦਾ ਟੇਸਟ ਘਟ ਗਿਆ ਤਾਂ ਪਾਣੀ ਦਾ ਵੀ ਟੇਸਟ ਘੱਟ ਜਾਣਾ ਇਹਦੇ ਵਾਸਤੇ ਅ ਪਾਨੀ ਲੇ ਆਓ ਬਾਹਰੋਂ ਗੋਲ- ਗੱਪੇ, ਆਲੂ ਵਗੈਰਾ ਘਰੇ ਬਨਾ ਲੋ। ਤੇ ਏਦਾਂ ਕੁਛ ਚੀਜਾ ਨੇ ਜਿਵੇਂ ਕੈ ਲੋ ਵੀ
ਵੀ ਘਰੇ ਹੀ ਬਨਾ ਕੇ ਦੇਈਏ ਬੱਚੇਆਂ ਨੂੰ ਵੀ ਬਾਹਰੋਂ ਖਾਨਾ ਘੱਟ ਖਵਾਈਏ।
ਜੀ ਜੀ, ਉਹ ਆਂਏ ਨਾ ਬੱਚੇਆਂ ਨੂੰ ਫੇਰ ਔਖਾ ਹੁੰਦਾ ਬੱਚੇਆਂ ਨੂੰ ਅਹ ਇੱਕ ਤਾਂ ਕਹ ਲੋ ਵੀ ਫਾਸਟ-ਫੂਡ ਬੱਚੇਆਂ ਲਈ ਨਈ ਚਾਈਦਾ।
ਹਾਂਜੀ ਹਾਂਜੀ, ਵੀ ਚਲੋ ਕਦੇ ਕਦਾਈ ਜੇ ਖਾ ਲਿਆ ਹੈਨਾ ਜੇ ਮਹੀਨੇ ਚੇ ਇੱਕ-ਅੱਧੀ ਵਾਰ ਖਾ ਲਿਆ ੳਹ ਗੱਲ ਵੱਖਰੀ ਏ। ਜਿਵੇਂ ਹੁਨ ਦੂਜੇ-ਤੀਜੇ ਦਿਨ ਹੀ ਕੋਈ ਨਾ ਕੋਈ ਜਵਾਕ ਕਹੀ ਜਾਂਦੇ ਰਹੰਦੇ ਵੀ ੳਹ ਖਾਨਾ ਹੈਨਾ, ੳਹ ਚੀਜ ਮਾੜੀ ਆ।
ਹਾਂਜੀ ਆਂਏ ਆ ਵੀ ਚਲੋ ਮਹੀਨੇ ਦੇ ਵਿੱਚ ਇੱਕ-ਦੋ ਚੀਜਾਂ ਖਵਾ ਦੋ ਕੁਛ ਵੀ ਐਵੇਂ ੳਹ ਨਹੀ ਹੁੰਦਾ ਤੇ ਖਵਾਉਣੀਆਂ ਵੀ ਚਾਈਦੀਆਂ ਮਸਾਲੇ ਆਲੀਆਂ ਜਣੀ ਘੱਟ ਚਾਈਦੀਆਂ ਆਪਾਂ ਨੂੰ ਏ ਨੀ ਹੈਗਾ ਵੀ ਡੇਲੀ ਦੀ ਡੇਲੀ, ਹਾਂਜੀ-ਹਾਂਜੀ। ਜਿਵੇਂ ਹੁਨ ਮੈਗੀ ਆ ਸਮਝ ਲੋ ਵੀ ਇੱਕ ਅਪਨੇ ਮੈ ਆ ਮਿਲਦੀਆਂ ਨੇ ਸ ਸੇਵੀਆਂ ਮਿਲਦੀਆਂ ਹੁੰਦੀਆਂ ਅ ਰੋਸਟ ਮਤਲਬ ਭੁੰਨੀਆਂ ਹੋਇਆ ਵੀ ਤੇ ਕੱਚੀਆਂ ਵੀ, ਜੇੜੀਆਂ ਆਪਾਂ ਘਰੇ ਮਤਲਬ ਉਹ ਕਰ ਲੋ, ੳਹ ਮਿੱਠੀਆਂ ਵੀ ਬਨ ਜਾਂਦੀਆਂ ਤੇ ਨੂਣ ਵਾਲੀਆਂ ਵੀ ਮੈਂ ਮਤਲਬ ਡੀ ਬੇਟੀ ਤੋਂ ਲੈ ਕੇ ਯਾਨਿ ਛੇ, ਸੱਤ ਸਾਲ ਹੋ ਗੇ ਆ, ਮੈਂ ੳਨੂੰ ੳਹੀ ਬਨਾ ਕੇ ਦੇ ਦੇਨੀ ਆ ਬੋਹਤ ਚੀਜ ਵਧੀਆ ਵਾ ਉਹ ਬੱਚੇਆਂ ਵਾਸਤੇ ਸਹੀ ਆ ਹੁਨ ਮੈਂ ਜਦੋਂ ਕਦੇ ਮਤਲਬ ਸਕੂਲ ਦੇ ਵਿੱਚ ਬੱਚੇ ਨੇ ਜਾਨਾ ਵੀ ਟਿਫਨ ਦੇ ਵਿੱਚ ਕੈ ਦਿੰਦੇ ਆ ਵੀ ਮੰਮਾ ਕੀ ਪਾਏਗੀ ਮੈਂ ਕੈ ਦੇਨੀ ਆਂ ਮੈਗੀ
ਹਾਂਜੀ ਕਰੂੰਗਾ ਮੈਂ ਗੱਲ ਵਾਈਫ ਨਾ ਮੈਂ ਵੀ, ੳਨੂੰ ਕਹੂੰਗਾ ਵੀ ਘਰੇ ਹੀ ਏਨਾਂ ਨੂੰ ਚੀਜਾਂ ਬਨਾ ਲੇ ਕਰ ਘਰੇ
ਜਿਵੇਂ ਹੁਨ ਸਬਜੀਆਂ ਹੋ ਗਈਆਂ ਮੰਨ ਲੋ ਕੱਟ ਲੀਆਂ, ੳਨੂੰ ਵਿੱਚ ਪਾ ਤਾਂ ਆਲੂ ਕੱਟ ਕੇ ਪਾ ਤਾ, ਜਿਵੇਂ ਗਰਮੀ ਦੇ ਵਿੱਚ ਸੁੱਕੀ ਸਬਜ਼ੀ ਘੱਟ ਮਿਲਦੀ ਐ ਏਨਾਂ ਚੀਜਾਂ ਦੇ ਵਿੱਚ ਹੁਨ ਤੇ ੳਦੇ ਵਿੱਚ ਆਲੂ ਕੱਟ ਕੇ ਪਾ ਲੋ, ਟਮਾਟਰ ਪਾ ਲੋ, ਏਹੋ ਜੇਹਾ ਕੁਛ ਪਾ ਲੋ ਹੈਨਾ ਤੇ ਇੱਕ ਬਸ ਏਦੇ ਵਿੱਚ ਏਹ ਆ ਵੀ ਬੱਚੇ ਨੂੰ ਟੇਸਟ ਵਾਸਤੇ ਬਾਹਰੋਂ ਜਿਵੇਂ ਮੈਗੀ ਮਸਾਲੇ ਦੇ ਪੁੜੀਆਂ ਆਂਦੀਆਂ ਨੇ ੳਹ ਘਰੇ ਲਿਆ ਕੇ ਰੱਖੇ ਬਸ ੳਹ ਥੋੜਾ ਜੇਹਾ ਪਾ ਦੇਵੇ ਵਿੱਚ ਤੇ ਐਂਵੀ ਆ ਬਸ ਹੁਨ ਸਾਡੇ ਵੀ ਜਿਵੇਂ
ਐ ਨਾ ਬਾਹਰਲੇ ਬਾਹਰੋਂ ਮਸਾਲਾ ਥੋੜਾ ਜਾਦਾ ਈ ਪਾ ਦਿੰਦੇ ਵਿੱਚ ੳ, ਮਸਾਲੇ ਵਗੈਰਾ ਨਾ
ਹਾਂਜੀ ਜਿਵੇਂ ਸਾਡੇ ਪਰਿਵਾਰ ਆ ਜੇੜਾ ਮਹਾਰਾਸ਼ਟਰ ਤੋਂ ਆ ਤੇ ੳਥੋਂ ਦੀਆਂ ਜੇਹੜੀਆਂ ਡੈਿਸ ਨੇ ਜਿਵੇਂ ਚਾਰ-ਪੰਜ ਨੇ, ੳਹ ਵੀ ਮੈਂ ਘਰੇ ਬਨਾ ਲੈਨੀ ਆ ਵੀ ਬਾਹਰੋਂ ਇੱਕ ਤਾਂ ਅਪਨੇ ਪੰਜਾਬ ਚੋ ਮਿਲਦੀ ਨੀ ਆ ੳਹ ਚੀਜ਼ ਬੋਹਤ ਦੂਰੋਂ-ਦੂਰੋਂ ਮਿਲਦੀ ਆ, ਤੇ ਜਦੋਂ ਇੱਕ ਆਪਾਂ ਘਰੇ ਬਨੋਨੇ ਆ ਤਾਂ ਸਾਰਾ ਮਤਲਬ ਪੂਰਾ ਪੇਟ ਭਰ ਕੇ ਖਾ ਲੈਂਦੇ ਨੇ ਬਾਹਰੋਂ ਤਾਂ ਹੁਨ ਓਨੇ ਦਾ ਜਿੰਨੇ ਦੀ ਚੀਜ ਆਨੀ ਆ ਓਨੇ ਦੀ ਘਰੇ ਬਨ ਜਾਨੀ ਆ। ੳਥੇ ਦੋ ਜਾਨੇਆਂ ਨੇ ਖਾਨਾ ਘਰੇ ਸਾਰੇਆਂ ਨੇ
ਸਾਫ- ਸੁਥਰੀ ਤਾਂ ਨਾ ਆਪਾਂ ਆਪਦੇ ਹਿਸਾਬ ਨਾਲ ਬਨਾਨੀ ਏ। ਬਾਹਰ ਆਪਾਂ ਨੂੰ ਕੀ ਪਤਾ ਕੀ ਕੁਛ ਪਾਂਦੇ ਵਿੱਚ ਕਿਵੇਂ ਹੈਨਾ। ਸਾਫ ਕਰਦੇ ਕਿ ਨਈ ਕਰਦੇ ਕਿਵੇਂ
ਹੁਨ ਇੱਕ ਵਾਰੀ ਅਸੀਂ ਮਤਲਬ ਗਏ ਸੀਗੇ ਸੈਰ ੳਥੇ ਛੋਲੇ ਭਟੂਰੇ ਖਾਧੇ ਤੇ ਬਧੀਆ ਲੱਗੇ ਤੇ ਹੁਨ ਬਸ ਏ ਆ ਵੀ ਮੈਂ ਘਰੇ ਬਨਾ ਲੈਂਨੀ ਆ ਹੁਨ ਦੇਖਦੀ ਆ ਵੀ ਥੋੜਾ ਜਿਆ ਠੰਡਾ ਏ ਮੌਸਮ ਹੋ ਜਾਵੇ, ਫੇਰ ਬਣਾਈਏ
ਹਾਂਜੀ-ਹਾਂਜੀ, ਸਹੀ ਗੱਲ ਆ।
ਉਹ ਵੀ ਸਾਡੇ ਪਰਿਵਾਰ ਵਾਲੇ ਹੁਣ ਮਤਲਬ ਕੇ ਯਾਦ ਕਰੀ ਜਾਂਦੇ ਆ, ਵੀ ਛੇਤੀ ਉਹ ਚੀਜ਼ ਹੋਵੇ ਤੇ ਅਸੀਂ ਖਾਈਏ।
ਕਹਿ ਦਿੰਦੇ ਆ, ਵੀ ਛੇਤੀ ਬਣਾ ਹੁਣ ਕਿਸੇ ਦਿਨ ਮੈਂ ਕਿਹਾ ਗਰਮੀ ਬਹੁਤ ਜ਼ਿਆਦਾ ਹਾਂਜੀ, ਗਰਮੀ ਨਾਲ ਆਏ ਆ ਨਾ, ਫੇਰ ਆਪ ਬਿਮਾਰ ਹੋਵਾਂਗੇ‌।
ਉਹ ਤੇਲ-ਤੇਲ ਵਾਲੀ ਚੀਜ਼ ਹੀ ਹੁੰਦੀ, ਓਈਲੀ ਹੁੰਦੀ ਆ ਤਾਂ ਵੈਸੇ ਉਹ ਵੀ ਕ
ਹਾਂਜੀ-ਹਾਂਜੀ। ਪਰ ਜਿਹੜਾ ਭਟੂਰਾ ਹੁੰਦਾ ਵਾ ਨਾ, ਉਹਦੇ ਵਿੱਚ ਤੇਲ ਥੋੜ੍ਹਾ ਜਿਹਾ ਘੱਟ ਰਚਦਾ ਵਾ, ' ਤੇ ਉਹ ਫੁੱਲਿਆ ਹੁੰਦਾ ਫੁੱਲ ਜਾਂਦਾ, ਤੇ ਵਿੱਚ ਨਹੀਂ ਜਾਂਦਾ ਉਹਦੇ ਤੇਲ ਜਿਵੇਂ ਪੂਰੀਆਂ ਮੰਨ ਲਓ ਪੂਰੀਆਂ ਆਪਾਂ ਬਣਾਉਂਦੇ ਆ। ਹਾਂਜੀ, ਭਟੂਰੇ ਦੇ ਵਿੱਚ ਜ਼ਿਆਦਾ ਨਹੀਂ ਤੇਲ ਹੁੰਦਾ, ਕਿਉਂਕਿ ਉਹਦੇ ਵਿੱਚ ਸੂਜੀ ਪੈਂਦੀ ਆ। ਮੈ ਦਾ ਪੈਂਦਾ ਵਾ, ਤੇ ਇੱਕ ਇਹਦੇ ਵਿੱਚ ਜ਼ਿਆਦਾ ਤਰ ਕਹਿ ਲਓ ਵੀ, ਦੇਖੋ ਲੂਣ ਪੈਂਦਾ ਖੰਡ ਪੈਂਦੀ ਆ। ਥੋੜ੍ਹੀ ਜਿਹੀ ਤੇ ਇੱਕ ਈਨੂੰ ਹੁੰਦੀ ਆ ਨਾ, ਈਨੂੰ ਪਾ ਲੈਣਾ ਇੱਕ ਜਾਂ ਦੋ ਪਾਊਚ
ਅੱਛਾ।
ਹਾਂਜੀ।
ਈਨੂੰ ਨਾ ਫੇਰ ਮਤਲਬ, ਛੇਤੀ ਫੁਲਦਾ।
ਨਹੀਂ ਜਿਵੇਂ ਦੇਖੋ, ਮੇਰੀ ਗੱਲ ਸੁਣੋ ਪਹਿਲਾਂ ਮੈਦਾ ਲੈ ਲੈਣਾ।
ਹਾਂਜੀ।
ਜਾਣੀ ਜਿਵੇਂ ਹੁਣ ਸਾਡੇ ਪਰਿਵਾਰ ਚ ਹੁਣ ਵੱਡਾ ਪਰਿਵਾਰ ਹੈ। ਜਾਣੀ ਇੱਕ ਕਿੱਲੋ ਪੌਣਾ ਕੁ ਕਿੱਲੋ ਸਾਨੂੰ ਮੈਦਾ ਬਹੁਤ ਹੋ ਜਾਂਦਾ।
ਠੀਕ ਆ।
ਉਹਦੇ ਵਿੱਚ ਡੇਢ ਦੋ ਚਮਚ ਖੰਡ ਪਾਉਣੀ ਹੈ। ਪੀਸੀ ਹੋਈ।
ਹਾਂਜੀ।
ਤੇ ਥੋੜ੍ਹਾ ਜਿਹਾ ਅੱਧਾ ਇੱਕ ਚਮਚ ਨੂਣ ਦਾ ਪਾ ਲੈਣਾ।
ਹਾਂਜੀ।
ਅਤੇ ਫਿਰ ਇਹਦੇ ਵਿੱਚ ਆਪਾਂ ਲੂਣ ਅਤੇ ਖੰਡ ਹੋ ਗਈ। ਫਿਰ ਇਹਨੂੰ ਥੋੜ੍ਹਾ ਜਿਹਾ ਰਿਫਾਇੰਡ ਪਾ ਕੇ ਇਹਨੂੰ ਹਿਲਾ ਲੈਣਾ, ਚੰਗੀ ਤਰ੍ਹਾਂ ਹਿਲਾ ਕੇ ਥੋੜ੍ਹਾ ਜਿਹਾ ਮਿੱਠਾ ਸੋਡਾ ਪਾ ਲੈਣਾ, ਤੇ ਬਾਕੀ ਈਨੂੰ ਦੇ ਜਿਹੜੀਆਂ ਪੁੜੀਆਂ ਹੁੰਦੀਆਂ ਉਹ ਮਤਲਬ ਹਿਸਾਬ ਨਾਲ ਪਾਉਣੀਆ, ਜਿਵੇਂ ਮੰਨ ਲਓ ਅਹ ਇੱਕ ਕਿੱਲੋ ਆ ਮੈਂਦਾਂ ਤਾਂ ਦੋ ਪੁੜੀਆਂ ਪਾ ਲੈਣੀਆਂ, ਉਹਦੇ ਵਿੱਚ ਇੱਕ ਉਹ ਤਾਂ ਆਪਣੀ ਸਿਹਤ ਵਾਸਤੇ ਵੀ ਸਹੀ ਨੇ। ਤੇ ਇੱਕ ਏਨੂੰ ਪਾਣੀ ਦੇ ਨਾਲ ਨਹੀ ਗੁਨਣਾ। ਹਾਂਜੀ, ਇਹਨੂੰ ਹੁਣ ਜਿਹੜੇ ਹਾਂਜੀ ਜੀ ਜਿਹੜੇ ਲੋਕ ਬਾਹਰੋਂ ਬਣਾਉਂਦੇ ਆ, ਉਹ ਪਤਾ ਨੀ ਕਿਵੇਂ ਗੁਣ ਦੇ ਹੋਣੇ ਆਟਾ ਹਨਾ। ਤੇ ਇਹ ਜਾਣੀ ਜਿਹੜਾ ਆਪਾਂ ਖਾਰਾ ਸੋਡਾ ਕਹਿ ਦਿੰਦੇ ਹਾਂ, ਜਿਹਨੂੰ ਪੱਥਰੀ ਦੇ ਨਾਲ ਪੱਥਰੀ ਲਈ ਪੀਂਦੇ ਆ, ਉਹ ਚੀਜ਼ ਨਾਲ ਗੁੰਨਣਾ ਇਹਨੂੰ। ਸਾਰੇ ਆਟੇ ਨੂੰ ਹਿਲਾ ਕੇ ਚੰਗੀ ਤਰ੍ਹਾਂ ਉਹਦੇ ਨਾਲ ਗੁੰਨ ਕੇ ਫਿਰ ਥੋੜੇ ਟਾਈਮ ਲਈ ਟਕਾ ਕੇ ਰੱਖ ਦੇਣਾ।
ਅੱਛਾ।
ਫੇਰ ਓ ਥੋੜ੍ਹਾ ਜਿਆ ਜਾਣੀ ਜਦੋਂ ਘੰਟਾ ਕੁ ਚਲੋ ਮੰਨੀ ਗੱਲ ਆਪਾਂ ਜਿਵੇਂ ਸਬਜ਼ੀ ਬਣਉਣ ਲੱਗੀ ਗਿਆ ਉਸ ਟਾਈਮ ਗੁੰਨ ਕੇ ਓਨੂੰ, ਸੋਰੀ ਸੂਜੀ ਭੁੱਲ ਗਈ ਸੀ। ਤੇ ਸੂਜੀ ਵੀ ਏਕ ਕੌਲੀ ਪਾਉਣੀ ਆ ਓਦੇ ਚ। ਹਾਂਜੀ, ਮੈਦੇ ਦੇ ਵਿੱਚ ਸੂਜੀ ਵੀ ਪਾਉਣੀ ਆ ਏਕ ਕੋਲੀ, ਤੇ ਦਹੀਂ ਵੀ ਪਾ ਲੈਣਾ ਥੋੜ੍ਹਾ ਜਿਆ। ਏ ਚੀਜ਼ਾਂ ਭੁੱਲ ਗਈ ਸੀ, ਤੇ ਫੇਰ ਏਨੂੰ ਅ ਜਿਵੇਂ ਸਬਜ਼ੀ ਬਣਾਉਣ ਲੱਗਿਆ ਤੇ ਵੀ ਇਨੂੰ ਪੈਲਾਂ ਗੁੰਨ ਕੇ ਰੱਖ ਲੈਣਾ ਆਟੇ ਨੂੰ। ਤੇ ਸਬਜ਼ੀ ਬਣਾਉਣ ਤੋਂ ਬਾਅਦ ਈ ਜਣੀ, ਚਲੋ ਓਦੋਂ ਓਨੂੰ ਖਾਣ ਦਾ ਟਾਈਮ ਹੋ ਜਾਂਦਾ। ਏਕ ਪਾਸੇ ਤੇਲ ਗਰਮ ਰੱਖ ਲੋੋ
ਹਾਂਜੀ।
ਫੇਰ ਉਨੂੰ ਰਿਫਾਈੰਡ ਥੋੜ੍ਹਾ- ਥੋੜ੍ਹਾ ਮਤਲਬ ਜਾਂ ਚਕਲੇ ਤੇ ਕੈ ਲਉ ਜਾਂ ਸੈਲਫ ਤੇ ਲਾ ਕੇ
ਹਾਂਜੀ।
ਵੇਲਣਾ ਚੰਗੀ ਤਰ੍ਹਾਂ ਵੇਲ ਕੇ ਲੰਮਾ ਕਰਕੇ, ਓਨੂੰ ਵਿੱਚ ਪਾ ਦੇਣਾ ਜੇੜੀ ਝਰਨੀ ਆ ਓ ਜਣੀ ਕਾਫੀ ਤਰੀਕੇ ਹੁੰਦੇ ਨੇ ਏਨੂੰ ਬਣਾਉਣ ਵਾਸਤੇ, ਜਿਵੇਂ ਪੂਰੀ ਨੂੰ ਆਪਾਂ ਨਈ ਜਾਦਾ ਤੇਲ ਓਹੋ ਕਰਦੇ ਵੀ ਉੱਪਰ ਨਈ ਪਾਉਂਦੇ। ਤੇ ਏਨੂੰ ਝਰਨੀ ਦੇ ਨਾਲ ਆਪਾਂ ਉੱਪਰ ਤੇਲ ਪਾਉਣਾ ਭਟੂਰੇ ਤੇ, ਉਨੇ ਫੁੱਲੀ ਜਾਣਾ ਤੇ ਉਨੇ ਚਿੱਟਾ- ਚਿੱਟਾ ਈ ਰੈਣਾ ਤੇ ਉਨੇ ਫੁੱਲੀ ਜਾਣਾ ਤੇ ਭ ਟੁਰਾ ਬਣ ਜਾਣਾ, ਜਦੋਂ ਫੁੱਲ ਗਿਆ ਤੇ ਬਣ ਗਿਆ। ਹਾਂਜੀ, ਏਦੇ ਨਾਲ ਆ ਐ ਵੀ ਜਿਵੇਂ ਕੈ ਲੋ ਵੀ ਹੈਵੀ ਜਿਆ ਹੋ ਜਾਂਦਾ। ਓ ਚੀਜ਼ ਨੀ ਹੁੰਦੀ ਕਿਉਂਕਿ ਇਦੇ ਵਿੱਚ ਕਾਫੀ ਜੇੜ੍ਹੀਆਂ ਚੀਜ਼ਾਂ ਨੇ ਜਿਵੇਂ ਇਨੂੰ ਹੋ ਗਿਆ, ਖਾਰਾ ਹੋ ਗਿਆ ਆਪਣੀ ਸਿਹਤ ਵਾਸਤੇ ਸਈ ਆ, ਹਣਾ। ਤੇ ਓ ਚੀਜ਼ਾਂ ਆਪਾਂ ਜਣੀ ਪਾਉਂਨੇ ਆ ਐਦੇ ਵਿੱਚ।
ਠੀਕ ਐ।
ਹਾਂਜੀ, ਹੁਨ ਦੇਖਰੇ ਏਕ ਜਿਵੇਂ ਛੋਲਿਆਂ ਦੀ, ਚਿੱਟੇ ਛੋਲਿਆਂ ਦੀ ਸਬਜ਼ੀ ਹੋ ਗੀ। ਓਨੂੰ ਬਣਾਉਣ ਦੇ ਟਾਈਮ, ਹਾਂਜੀ।
ਬਣਾ ਲੈਂਦੇ ਵਾਈਫ ਵੀ ਮੇਰੀ।
ਤੇ ਜਿਵੇਂ ਅ ਚਿੱਟੇ ਛੋਲਿਆਂ ਦੀ ਸਬ, ਜਿਵੇਂ ਚਿੱਟੇ ਚਿੱਟੇ ਛੋਲਿਆਂ ਦੀ ਸਬਜ਼ੀ ਹੁੰਦੀ ਆ, ਓ ਬੰਣ ਨ ਤੋਂ ਬਾਅਦ ਵਿੱਚ ਜਿਵੇਂ ਉਦਾ ਟੇਸਟ ਜਿਵੇਂ ਹੁਣ ਹੋਟਲਾਂ ਦੇ ਵਿੱਚ, ਢਾਬਿਆਂ ਦੇ ਆਪਾਂ ਦੇਖਦੇ ਆ ਨਾ ਕਿੰਨੀ ਸੁਆਦ ਹੁੰਦੀ ਏ ਸਬਜ਼ੀ। ਓਦੇ ਵਿੱਚ ਇੱਕ ਆਪਣੇ ਪੰਜਾਬੀ ਬਿਆਂ ਨੂੰ ਬਹੁਤ ਘੱਟ ਪਤਾ, ਤੇ ਓਦੇ ਵਿੱਚ ਜੇੜੀ ਚਾਅ ਪੱਤੀ ਹੁੰਦੀ ਅਪਣੀ ਚਾਅ ਬਣਉਣ ਵਾਸਤੇ ਹੁੰਦੀ ਐ। ਓਨੂੰ ਅ ਅੱਧਾ ਜਾਂ ਇੱਕ ਚਮਚ ਵੱਖਰੇ ਇੱਕ ਭਾਂਡੇ ਦੇ ਵਿੱਚ, ਪਾਣੀ ਦੇ ਵਿੱਚ ਚ ਉਬਾਲਣਾ ਆ, ਹੋਰ ਕੁਛ ਨੀ ਪੌਣਾ ਕੱਲਾ ਚਾਅ ਪੱ ਪੱਤੀ ਪਾਉਣੀ ਆ, ਉਬਾਲ ਲਈ ਤੇ ਉਬਾਲ ਕੇ ਉਸ ਤੋਂ ਬਾਅਦ ਓਨੂੰ ਪੁਣ ਕੇ ਉਦੀ ਤਰੀ ਦੇ ਵਿੱਚ ਪਾ ਲੈਣਾ। ਜੋ ਸਬਜ਼ੀ ਬਣ ਗਈ ਓਦੇ ਵਿੱਚ ਪਾ ਕੇ ਉਨੂੰ ਉਵਾਲੀ ਦਵਾ ਲੈਣੀ ਆ। ਉਦਾ ਇੱਕ ਤਾਂ ਰੰਗ ਕਾਲੇ ਚ ਹੋਜੂ, ਇੱਕ ਉਦਾ ਸੁਆਦ ਆ ਜੇ ਜੇੜਾ ਉਦੂ ਵੀ ਵਧ ਜਾਂਦਾ।
ਠੀਕ ਐ।
ਹਾਂਜੀ। ਹੁਨ ਦੇਖਦੀ ਆ ਕਿਸੇ ਦਿਨ ਜਦੋਂ ਮੀਂ ਪੈਂਦਾ ਹੋਇਆ ਕਿ ਕਿ ਕੱਲ ਤਾਂ ਹੁਣ ਟਾਈਮ ਜਿਆ ਓ ਹੋ ਗਿਆ ਰਾਤ ਮੀਂ ਪਿਆ। ਤੇ ਅੱਜ ਸਾਰਾ ਦਿਨ, ਮਤਲਬ ਗਰਮੀ ਚ ਹਾਂਜੀ, ਹਾਂ ਹੁਣ ਮੂਹਰੇ ਦੇਖੋ, ਸਾਉਣ ਦੇ ਮਹੀਨੇ, ਦੇ ਵਿੱਚ ਜਿਵੇਂ ਮੀਂਹ।
ਜਵਾਕ ਪਤਾ ਨੀ ਕਿਵੇਂ ਖਾ ਲੈਂਦੇ, ਇਹ ਚੀਜ਼ਾਂ ਮੈਰਾ ਤਾਂ ਜੀਅ ਨੀ ਕਰਦਾ ਖਾਣ ਨੂੰ, ਕੋਈ ਤਲੀ ਚੀਜ਼।
ਹਾਂਜੀ, ਕਦੇ-ਕਦੇ ਮਨ ਕਰਦਾ ਏ ਨੀ ਵੱਡਿਆਂ ਦਾ ਵੀ ਕਰਦਾ ਜ ਬੱਚਿਆਂ ਦਾ ਕਰਦਾ।
ਹਾਂਜੀ ਓ ਕਦੇ-ਕਦੇ ਚਲੋ ਆਪਾਂ ਕਹਿੰਦੇ ਵੀ ਖਾਣਾ ਪੈਂਦਾ ਆਏ ਨੀ।
ਹਾਂਜੀ ਹੁਣ ਕਦੇ ਐਵੇਂ ਵੀ ਹੋ ਜਾਂਦਾ ਵੀ ਕਦੇ ਕੁਛ। ਨਈਂ ਬਣਦਾ ਤੇ ਚਲੋ ਬਾਰੋ ਮੰਗਵਾ ਲੋ।
ਮੰਗਵਾ ਲੋ ਪਰ, ਹਾਂਜੀ-ਹਾਂਜੀ ਪਰ ਜਿੱਦਾਂ ਹੁਣ ਬੱਚੇ ਕਹਿ ਦਿੰਦੇ ਵੀ ਰੋਜ਼ ਈ ਦੇਖ। ਇੱਕ-ਦੋਂ ਦਿਨ ਛੱਡ ਕੇ ਇੱਕ ਰੋਜ਼ ਈ ਕੈਂਦੇ ਫਿਰ। ਅਸੀਂ ਤਾਂ ਰੋਟੀ ਨੀ ਖਣੀ ਅੱਜ ਬਰਗਰ ਖਾ ਲਓ ਅੱਜ ਨੂਡਲਜ਼
ਹਾਂਜੀ, ਓਹ ਬੱਚਿਆਂ ਨੂੰ ਰੋਕਣਾ ਚਾਈਦਾ।
ਹਾਂਜੀ-ਹਾਂਜੀ, ਨਈ ਮੈਂ ਓਨ੍ਹਾ ਨੂੰ ਕਿਹਾ ਹੋਇਆ ਘਰੇ ਵੀ, ਮੇਰਾ ਵੀ ਥੋੜ੍ਹਾ ਏ ਨੀ ਇਹ ਗੱਲ।
ਨਈ ਜਿਵੇਂ ਹੁਣ ਕਹਿ ਲੋੋ ਵੀ ਜਿਵੇਂ ਇਹ ਬਣਦੇ ਆ ਨਾ ਜਿਵੇਂ ਅ ਬਰਗ ਰ ਬਣਦੇ ਆ ਜਾਂ, ਕੁਲਚੇ ਵਗੈਰਾ ਬਣਦੇ ਨੇ ਇਹ ਆ ਆਪਾਂ ਨੂੰ ਪਾਓ ਆ ਜਿਹੜੇ ਹੁੰਦੇ ਨੇਗੇ ਬ੍ਰੈੱਡ ਹੁੰਦੇ ਆ ਛੋਟੇ ਟੁਕੜੇ ਓਹ ਆਪ। ਪਾਂ ਨੂੰ ਬਾਹਰੋਂ ਮਿਲ ਜਾਂਦੇ ਆ ਓ ਮੀ, ਤੇ ਫੈਕ ਟਰੀ ਦੇ ਵਿੱਚੋਂ ਮਿਲ ਜਾਂਦੇ ਜਿੱਥੋਂ ਤਿਆਰ ਕੀਤੇ ਜਾਂਦੇ ਉਥੋਂ ਲਿਆਵੇ ਪੈਕਟ। ਘਰੇ ਬੱਚਿਆਂ ਨੂੰ ਜਾ, ਆਲੂ ਉਬਾਲ ਲਓ। ਤੇ ਓਹਦੀ ਟਿੱਕੀ ਬਣਾ ਕੇ ਵਿੱਚ ਪਾ ਦੋ ਥੋੜਾ ਜਿਹਾ, ਜਿਵੇਂ ਮੈਂ ਤੁਹਾਨੂੰ ਦੱਸ ਇਥੇ ਵੀ ਕਣਕ ਦੀਆਂ ਸੇਵੀਆਂ ਮਿਲਦੀਆਂ ਨੇ ਓਨੂੰ ਬਣਾ ਕੇ ਵਿੱਚ ਬਣਾ ਦਉ ਅਤੇ ਆਪ ਬਰਗਰ ਤਿਆਰ ਕਰ ਲਓ ਘਰੇ, ਖੀਰਾ ਕੱਟ ਲਓ, ਟਮਾਟਰ ਕੱਟ ਲਓ, ਪਿਆਜ਼ ਕੱਟ ਲਓ ਇੱਕ-ਇੱਕ ਪੀਸ ਓਦਾ ਪੈਣਾ। ਘਰੇ ਬਣਾ ਕੇ ਤਿਆਰ ਕਰਕੇ, ਬੱਚਿ ਆਂ ਨੂੰ ਖਵਾ ਦਿਉ ਜ਼ਿਆਦਾ ਵਦੀਆ ਰਹਿੰਦਾ।
ਆ ਰੋਸੀਂ ਘਰ ਦੀ ਚੀਜ਼ ਜਿਹੜੀ ਘਰ ਏ।
ਹਾਂਜੀ, ਪਰ ਓਨਾਂ ਦੇ ਵਿੱਚ ਫਿਰ ਬੱਚਿਆਂ ਨੂੰ ਆਏ ਹੋਏ ਜਾਂਦਾ ਕਰੀਮ ਵਗੈਰਾ ਹੁੰਦੀ ਏ ਜਿਹੜੀ ਓ ਮਤਲਬ ਕੇ ਓਨਾਂ ਨੂੰ ਚਾਈਦੀ ਹੁੰਦੀ ਆ। ਤੇ ਜਿਹੜਾ, ਬੌਤ ਓਹ ਮਸਾਲੇ ਵਾਲੀਆਂ ਹੁੰਦੀਆਂ ਨੇ।
ਹੁੰ, ਹੁੰ। ਖੀਰਾਂ ਜੋ ਗਿੱਝ ਕੇ ਫਿਰ ਚਲੋ ਕੇੇਰਾ ਬਣਾ ਏ ਘਰੇ ਫਿਰ ਜਵਾਕ ਗੱਚਿਆਂ ਦਾ ਫਿਰ ਤਾਂ ਘਰੇ ਕਹਿਣਾ ਵਾ ਬਣਾ ਲਓ।
ਹਾਂਜੀ-ਹਾਂਜੀ ਇਹ ਤਾਂ ਹੈਗਾ ਈ ਆ, ਫਿਰ ਓਨ੍ਹਾ ਨੇ ਬਾਰ ਦੀ ਬਾਰ ਦੀ ਜਿਦ ਨੀ।
ਹਾਂਜੀ-ਹਾਂਜੀ ਹੁਣ ਆਪਾਂ ਕਈ ਦਾ ਵੀ ਘਰੇ-ਘਰੇ ਖਾਓ ਘਰੇ ਬਣਾ ਦੇਂਦੇ ਨੇ।
ਓਨਾਂ ਨੇ ਕਹਿਣਾ ਸਾਨੂੰ ਆਹ ਚੀਜ਼ ਬਣਾ ਦਓ ਆਹ ਚੀਜ਼ ਬਣਾ ਦਓ।
ਹਾਂਜੀ-ਹਾਂਜੀ ਗੱਲ
ਹਾਂਜੀ। ਹੋਰ।
ਹੋਰ ਠੀਕ ਏ ਜੀ। ਚਲ ਅੱਛਾ ਹਾਂਜੀ, ਠੀਕ ਏ ਜੀ ਓਕੇ ਜੀ ਓਕੇ, ਠੀਕ ਏ ਜੀ। ਸਾਸਿ ਕਾਲ।